ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੈ-
ਤੁਸੀਂ ਦੱਸੋ-
ਬਸ ਠੀਕ ਹੈ ਆਪਣਾ ਦੱਸੋ ਘਰ ਪਰਿਵਾਰ ਸਭ ਠੀਕ ਹੈ-
ਕੀ ਕਰਦੇ ਸੀ?
ਕੁਝ ਨਹੀਂੀ ਬਸ ਨਾਸ਼ਤਾ ਕਰਕੇ ਅਜੇ ਹਟੇ ਹੀ ਸੀਗੇ-
ਅਛਾ ਹਾਂਜੀ ਹੁਨੇ ਕਰਕੇ ਹਟਿਆ ਆਪਾਂ-
ਹੋਰ ਦੱਸੋ-
ਬਸ ਮੈਂ ਤੁਹਾਡੇ ਕੋਲ ਸਲਾਹ ਲੈਣੀ ਸੀ ਮੈਂ ਨਾ ਦੋ ਪਹੀਆ ਵਾਹਨ ਲੈਣੇ ਸੀ ਖਰੀਦਣ ਦੀ ਮੈਂ ਸੋਚਦੀ ਪਈ ਸੀ- ਤੇ ਹੁਣ ਜਿਵੇਂ ਅੱਜ ਕੱਲ੍ਹ ਜਿਵੇਂ ਵਹਿਕਲ ਲੈਨੀ ਕੱਲ ਵੀ ਆਉਣ ਲੱਗ ਗਏ ਨੇ ਹਨਾ-
ਹਾਂਜੀ-ਹਾਂਜੀ ਬਿਲਕੁਲ-
ਕੋਈ ਉਹ ਵੀ ਇਲੈਕਟ੍ਰੀਕਲ ਸਕੂਟਰੀ ਹੁੰਦੀ ਹੈ ਤੇ ਕਈ ਨੋਰਮਲ ਪੈਟਰੋਲ ਵਾਲ ਵੀ ਹੁੰਦੀ ਹੈ। ਤੇ ਹੁਣ ਮੈਨੂੰ ਮੈਂ ਕਨਫਿਊਜ ਹੋ ਰਹੀ ਸੀ- ਉਂ ਹਾਂ ਦੋਨਾਂ ਚੋਂ ਕਿੜੀ ਲਵਾਂ ਕਿਹੜੀ ਜ਼ਿਆਦਾ ਵਧੀਆ ਤੇ ਮੈਂ ਕਿਹਾ ਭੈਣ ਜੀ ਨੂੰ ਜ਼ਿਆਦਾ ਇਸ ਚੀਜ਼ ਬਾਰੇ ਨੌਲੇਜ ਹੈਗੀ ਹੈ।
ਅ ਅ ਬਿਲਕੁਲ ਬਿਲਕੁਲ ਉਹੀ ਭੈਣ ਜੀ ਅੱਜ ਕੱਲ ਤੁਹਾਨੂੰ ਪਤਾ ਇੱਕ ਤਾਂ ਪ ਟਾ ਵਾਲੀ ਸਕੂਟਰੀ ਹੈਗੀ ਹੈ, ਇੱਕ ਬਿਜਲੀ ਵਾਲੀ ਸਕੂਟਰੀ ਹੈਗੀ ਹੈ, ਜਿਹੜੀ ਬਿਜਲੀ ਵਾਲੀ ਸਕੂਟਰੀ ਉਹ ਤਾਂ ਬਹੁਤ ਬੈਸਟ ਹੈਗੀ ਹੈ। ਔਰ ਜਿਹੜੀ ਪੈਟਰੋਲ ਵਾਲੀ ਹੈ, ਉਹ ਤਾਂ ਮਹਿੰਗੀ ਬੜੀ ਪੈਂਦੀ। ਪੈਟਰੋਲ ਬੜਾ ਲੱਗਦਾ ਤੁਹਾਨੂੰ ਪਤਾ ਅੱਜ ਕੱਲ੍ਹ ਪੈਟਰੋਲ ਕਿੰਨਾ ਮਹਿੰਗਾ ਹੋ ਚੁੱਕਾ ਹੈ, ਬਹੁਤ ਮਹਿੰਗਾ ਹੋ ਚੁੱਕਾ ਹੈ ਸਿੱਧਾ ਮੇਰੇ ਖਿਆਲ ਨਾਲ ਅੱ ਕਿਉਂਕਿ ਨੋ ਰੁਪਏੇ ਰੇਟ ਵੱਧ ਚੁਕਾ
ਹਾਂ ਉਹ ਤਾਂ ਮੋਦੀ ਜੀ ਨੇ ਆਪ ਵੀ ਕਹਿ ਦਿੱਤਾ ਹੈ, ਕਿ ਹਾਂ ਤੁਸੀਂ ਘੱਟ ਬਾਹਰ ਨਿਕਲੋ ਘਰ ਦੇ ਬੈਠੇ
ਹਾਂ ਘੱਟ ਪੈਟਰੋਲ ਵਰਤੋਂ ਬਿਲਕੁਲ ਬਿਲਕੁਲ ਉਹੀ ਤਾਂ ਨਾ ਇਲੈਕਟ੍ਰਿਕ ਸਕੂਟਰੀ ਇੰਨੀ ਵਧੀਆ ਤੇ, ਸਮੂਥ ਚੱਲਦੀ ਹੈ, ਸਾਈਲੈਂਟ ਹੈ ਨੋਆਇਜ਼ ਪੋਲਊਸ਼ਨ ਨਹੀਂ ਇਹਦੇ ਵਿੱਚ ਕੋਈ ਅਵਾਜ਼ ਨਹੀਂ ਹੈ ਕੁਛ ਨਹੀਂ ਹੈ। ਬਸ ਫੇਰ ਕਿਆ ਨਾਮ ਹੈ, ਇਹਦੇ ਵਾਸਤੇ ਮੇਨ ਗੱਲ ਗੱਲ ਹੈਗੀ ਹੈ। ਆਰ ਸੀ ਦੀ ਲੋੜ ਨਹੀਂ ਪੈਂਦੀ ਜਿਹੜੀ ਰਜਿਸਟ੍ਰੇਸ਼ਨ ਕਾਪੀ ਹੁੰਦੀ ਹੈ, ਨਾ ਉਹਦੀ ਲੋੜ ਨਹੀਂ ਪੈਂਦੀ ਫੇਰ ਤੁਸੀਂ ਜਿੱਦਾਂ ਮਰਜ਼ੀ ਰੋਡ ਤੇ ਚਲਾ ਸਕਦੇ ਹੋ। ਚਲਾਨ ਨੀ ਕੱਟਿਆ ਜਾਏਗਾ। ਤੁਹਾਨੂੰ ਇਹ ਵਾਲੀ ਚਲਾਉਣਾ ਵਾਸਤੇ ਲਾਇਸੈਂਸ ਦੀ ਲੋੜ ਵੀ ਨੀ ਪੈਂਦੀ ਪੈਟਰੋਲ ਵਾਲੀ ਤੁਸੀਂ ਸਕੂਟਰੀ ਲੈਲੋਗੇ ਭੈਣ ਜੀ ਉਹਦੇ ਵਿੱਚ ਨਾ ਤਾਂ ਤੁਹਾਨੂੰ ਇੱਕ ਤਾਂ ਆਰ ਸੀ ਦੀ ਵੀ ਲੋੜ ਪਏਗੀ ਪੋਲਿਊਸ਼ਨ ਵੀ ਬਣਾਣਾ ਤਾ ਲਾਇਸੈਂਸ ਦੀ ਵੀ ਲੋੜ ਪਏਗੀ, ਜਾਨੀ ਕਿ ਖਰਚੇ ਵੱਧਦੇ ਰਹਿੰਦੇ ਉਹਦੇ ਵਿੱਚ ਹਾਂਜੀ ਤੇ ਉਹਦੇ ਵਿੱਚ ਕਿਆ ਨਾਮ ਹੈ ਜਲਦੀ ਇੰਜਣ ਵੀ ਬੈਠ ਜਾਂਦਾ ਹੈ, ਐਕਟੀਵਾ ਵਗੈਰਾ ਦੇ ਵਿੱਚ ਤੇ ਪੈਟਰੋਲ ਜਿਹੜੀ ਸਕੂਟਰੀਆਂ ਹੁੰਦੀਆਂ ਉਹਨਾਂ ਚ ਇੰਜਨ ਵੀ ਬੈਠ ਜਾਂਦਾ ਅਗਰ ਪ੍ਰੋਪਰ ਉਹਨਾਂ ਦੀ ਸਰਵਿਸ ਨਾ ਕਰਵਾਓ ਨਾ ਟਾਈਮ ਸਿ ਸਿਰ ਟਾਈਮ ਸਿਰ ਲਾਇਕਾ ਉਹਦੇ ਵਿੱਚ ਜਿਵੇਂ ਏਹ ਮੁਗਲੈਲ ਵਗੈਰਾ ਚੇਂਜ ਕਰਵਾਉਣਾ ਪੈਂਦਾ ਐ। ਫਿਲਟਰ ਚੇਂਜ ਕਰਵਾਣਾ ਪੈਂਦਾ ਹੈ, ਜੇ ਫਿਲਟਰ ਚੇਂਜ ਨਹੀਂ ਹੁੰਦਾ ਉਹਨੂੰ ਵੋਸ਼ ਕਰਵਾਉਣਾ ਪੈਂਦਾ ਟਾਈਮ ਟੂ ਟਾਈਮ, ਅਗਰ ਨਹੀਂ ਕਰਵਾਵਾਂਗੇ ਨਹੀਂ ਧਵਾਵਾਂਗੇ ਉਹ ਫੇਰ ਇੰਜਣ ਬੈਠ ਜਾਂਦਾ। ਇੰਜਨ ਦਾ ਹੀ ਖਰਚਾ ਘੱਟੋ ਘੱਟ ਨੀ ਤਾਂ ਨੌ ਦਸ ਹਜ਼ਾਰ ਰੁਪਏ ਆ ਜਾਂਦਾ।
ਹੂੰ, ਮਤਲਬ ਆਹ ਜਿਹੜੇ ਪੈਟਰੋਲ ਵਾਲੀ ਮਤਲਬ ਫਾਇਦੇ ਹੈਗੇ ਨੇ ਕੁਛ ਕੁਛ ਤਾਂ ਜਿਵੇਂ ਹੋਣਗੇ ਫਾਇਦੇ ਆ ਨੁਕਸਾਨ ਤਾਂ ਉਹਨਾਂ ਤੁਸੀਂ ਮੈਨੂੰ ਦੱਸੋਗੇ ਇੱਕ-ਇੱਕ ਵਾਰੀ
ਬਸ ਜਿਵੇਂ ਪ ਟਰੋਲ ਵਾਲੀ ਸਕੂਟਰੀ ਏਦਾਂ ਹੈ ਕਿ ਅਗਰ ਤੁਸੀਂ ਲੌਂਗ ਰੂਟ ਤੇ ਜਾਣਾ ਹੈ ਤਾਂ ਜਾ ਸਕਦੀ ਹੈ, ਅਗਰ ਜੇ ਤੁਸੀਂ ਲੋਕਲ ਹੀ ਲੋਕਲ ਚਲਾਣੀ ਆ ਫੇਰ ਤਾਂ ਤੁਹਾਨੂੰ ਸਕਾ ਇਲ ਸਕੂਟਰ ਵੀ ਵਧੀਆ ਰਹੇਗ ਜੇੜੀ ਬਿਜਲੀ ਵਾਲੀ ਸਕੂਟਰੀ ਹੂੰਦੀ ਏ ਨਾ ਔਹੀ ਬੈਸਟ ਰੇਗੀ। ਔ ਤੇ ਰਾਤ ਚਾਰਜਿੰਗ 'ਤੇ ਲਗਾਓ‌ ਚਾਰਜ ਹੋ ਜਾਂਦੀ ਐ ਦੱਸ ਰੁਪਏ ਦੀ ਸਾਰੀ ਬਿਜਲੀ ਨੀ ਵਕ
ਆਹ, ਸਹੀ ਗੱਲ, ਨਾਲੇ ਖਰਚਾ ਵੀ ਬਚਦਾ ਏ ਜਿਵੇਂ ਪੈਟਰੋਲ ਦੀ ਜਗ੍ਹਾ ਖਰ ਖਰਚਾ ਜ਼ਿਆਦਾ ਪੈਟਰੋਲ ਮੈੰਗਾ ਵੀ ਹੋ ਗਿਆ ਤੇ ਐਤੇ ਸਿਰਫ ਉਹੀ ਇਲੈਕਟ੍ਰਿਕਲ ਨਾਲ ਬਿਜਲੀ ਨਾਲ ਈ ਹੋ ਜਾਣੀ ਏ ਚਾਰਜ। ਜਿਨਾ ਜੀ, ਸਗੋਂ ਪੈਸੇ ਦੇ ਵਿੱਚ ਲੂ ਫਾਲਤੂ ਮਤਲਬ ਖਰਚਾ
ਖਰਚਾ। ਨਈ ਹੈਗਾ, ਹੋਰ ਕੀ ਐਦੇ ਵਿੱਚ ਕਿਆ ਨਾਮ ਐ ਔ ਤਾਨੂੰ ਪਤਾ ਪੈਟ ਪਟਰੋਲ ਅੱਜ ਕਲ ਸੋ ਤੋ ਉਤੇ ਜਾ ਚੁੱਕ ਕਾ, ਫੇਰ ਔਦੇ ਨਾਲ ਨੋਇਸ ਪੋਲਿਊਸ਼ਨ ਵੀ ਹੇ ਗਾ। ਏਅਰ ਪੋਲਿਊਸ਼ਨ ਵੀ ਹੇਗਾ। ਯਾਨਿ ਬੌਤ ਔ ਬੈਨੀਫਿਟਸ ਨੀ ਹੈਗੇ।
ਮੈਂ ਮਤਲਬ ਐ ਮਤਲਬ ਮੈਂ ਐਹੀ ਵੇਖਿਆ ਕਿ ਐਦਾ ਸਿਰਫ ਐਹੀ ਫਾਇਦਾ ਹੈਗੈ। ਕਿ ਅਗਰ ਮੰਨ ਲੋ ਜੇ ਤੁਸੀਂ ਜੀਅਦਾ ਤੁਸੀਂ ਕੋਈ ਕੰਮ ਕਾਰਜ ਕਰਦੇ ਔ ਯਾ ਤੁਹਾਨੂੰ ਜੈਦਾ ਤੁਹਾਡੇ ਚੱਕਰ ਲੱਗਦੇ ਨੇ ਕਾਰ ਬਾਰ ਦੇ ਤੇ ਤਾਂ ਤੁਹਾਨੂੰ ਚਲੋ ਠੀਕ ਹੈ ਤਾਂ ਵੀ ਮਤਲਬ ਪੈਟਰੋਲ ਠੀਕ ਹੈ। ਕੀ ਹੈ ਕਿ ਜਾ ਦਾ ਲੰਬੀ ਸਮੇਂ ਜੇੜਾ ਜਾਦਾ ਲੰਬਾ ਹੋ ਗਿਆ ਅ ਕਿਲੋਮੀਟਰ ਵਗੈਰਾ ਸ ਜ ਜੈਦਾ ਸਫ਼ਰ ਕਰਨੈ ਓਦੇ ਆਸੇ ਚਲੋ ਐ ਪੈਟਰੋਲ ਵਲੀ ਠੀਕ ਹੈ, ਬਾਕੀ ਜ਼ਿਆਦਾਤਰ ਤੇ ਐਦੇ ਨੁਕਸਾਨ ਈ ਨੇ ਕਿਉਂਕਿ ਜਿਵੇਂ ਤੁਸੀਂ ਕਿਆ ਕਿ ਨੋਇਸ ਪੋਲਿਊਸ਼ਨ ਹੋ ਗਿਆ। ਏਅਰ ਪੋਲਿਊਸ਼ਨ ਜੋ ਕਿ ਹਾਂ ਕਰ ਦਾ ਈਏ ਐ ਨਾਲੇ ਇੰਜਨ ਵਗੈਰਾ ਵੀ ਜਲਦੀ ਖ਼ਰਾਬ ਹੋ ਜਾਂਦੀ ਤੇ ਮਹਿੰਗੀ ਵੀ ਕਾ ਹੈਗੀ ਏ।
ਮਹਿੰਗੀ ਲੱਖਾਂ ਦੇ ਸਾਬ ਨਾਲ ਪਈ ਹੋਈ ਏ ਇਸ ਟੈਮ ਗੱਡੀ ਯੇ ਵਾਲੀ ਤੇ ਜੇੜੀ ਤਾਡੇ ਬਿਜਲੀ ਵਾਲੀ ਸ ਸਕੂਟਰੀ ਏ ਤਾਨੂੰ ਪੈਂਤੀ ਹਜ਼ਾਰ ਚਾਲੀ ਹਜ਼ਾਰ ਪੰਤਾਲੀ ਹਜ਼ਾਰ ਤੋਂ ਸਟਾਰਟਿੰਗ ਆਰਾਮ ਨਾਲ ਮਿਲ ਜ ਜਾਣੀ ਆ, ਵਧੀਆ ਤੋਂ ਵਧੀਆ ਮਾਡਲ ਲੋਗ ਸੱਤਰ ਹਜ਼ਾਰ ਸੱਠ ਹਜ਼ਾਰ ਪੈਂਹਠ ਹਜ਼ਾਰ ਤੱਕ ਦਾ, ਮਿਲਜੇਗਾ।
ਹਾਂ ਹਾਂਜੀ ਮੈਂ ਤੁਹਾਡਾ ਸਟੇਟਸ ਵੀ ਦੇਖ ਆ ਤੁਸੀਂ ਵੀ ਮੈਂ ਲਈਏ ਨਾ ਸ਼ਾਇਦ
ਹਾਂਜੀ ਹਾਂਜੀ ਹੁਣ ਲਿੱਤੀ ਹੈ, ਹਸਬੈਂਡ ਨੇ ਲੈ ਕੇ ਦਿੱਤੀ ਹੈ ਮੈ ਹੈ ਨਾ ਤੇ, ਵਧੀਆ ਚੱਲਦੀ ਹੈ ਸਮੂਥ ਚੱਲਦੀ ਹੈ ਜਿੱਥੇ ਮਰਜ਼ੀ ਲੋਕਲ ਇੱਧਰ ਉੱਧਰ ਚੱਲ ਜਾਓ ਬੱਚਿਆਂ ਨੂੰ ਲੈ ਕੇ
ਜਿਹੜੇ ਹੈਗੇ ਨੇ ਨਈ ਨਈ ਸਿੱਖੀ ਉਹਨਾ ਵਾਸਤੇ ਬੈਸਟ ਕਿਉਂਕਿ ਹੈ, ਇਨੀ ਭਾਰੀ ਹੀ ਨੀ ਹੁੰਦੀ।
ਹਾਂਜੀ ਇਹ ਭਾਰੀ ਵੀ ਨੀ ਹੁੰਦੀ। ਇਹ ਤਾਂ ਹੈਗਾ ਬਿਲਕੁਲ ਹਲਕੀ ਵੀ ਹੁੰਦੀ ਹੈ, ਇਹਦੇ ਵਿੱਚ ਪਲੱਸ ਪੁਆਇੰਟ ਤਾਂ ਇਹ ਵੀ ਹੈਗੇ ਆ ਨਾ ਇਹਦੇ ਆਰਸੀ ਦੀ ਲੋੜ ਨਹੀਂ ਪੈਂਦੀ ਦੀ ਲਾਇਸੈਂਸ ਦੀ ਲੋੜ ਨੀ ਪੈਂਦੀ ਤੁਹਾਨੂੰ ਪੁਲਿਸ ਵਾਲੇ ਰੋਕਦੇ ਨੀ ਹੈ, ਚਲਾਨ ਨੀ ਕੱਟਿਆ ਜਾਂਦਾ ਇਹ ਚੀਜ਼ ਆ ਜਾਂਦੀ ਹੈ, ਇਹਦੀ ਡਿੱਕੀ ਦੀ ਕਪੈਸਿਟੀ ਵੀ ਵ ਵੱਡੀ ਐ, ਹੈ, ਪੈਟਰੋਲ ਵਾਲੀ ਸਕੂਟਰੀ ਨਾਲੋਂ ਪੈਟਰੋਲ ਵਾਲੀ ਸਕੂਟਰੀ ਦੀ ਡਿੱਕੀ ਹੁੰਦੀ ਹੈ, ਨਾ ਇਹ ਤੇ ਸਕੂਟਰ ਦੀ ਡਿੱਕੀ ਵੀ ਵੱਡੀ ਹੈਗੀ ਹੈ ਇਨਾ ਬੈਨੀਫਿਟ ਹੈਗਾ।
ਹੂੰ,
ਕੋਈ ਬਹੁਤ ਚੰਗੀ ਲੱਗਦੀ ਹੈਗੀ ਹੈ, ਮੈਂ ਤਾਂ ਜਿਹੜਾ ਵੀ ਮੈਨੂੰ ਪੁੱਛਦਾ ਮੈਂ ਇਹੀ ਭੈਣ ਜੀ ਕਹਿੰਨੀ ਆ ਸੁਜੈਸਟ ਕਰਦੀ ਹਾਂ ਕਿ ਤੁਸੀਂ ਬਿਜਲੀ ਵਾਲੀ ਸਕੂਟਰੀ ਲਓ, ਤਾਂ ਖਪਤ ਵੀ ਘੱਟ ਖਰਚੇ ਵੀ ਘੱਟ ਸਕੂਟਰੀ ਵੀ ਸਸਤੀ ਕੰਮ ਦਾ ਕੰਮ ਹੋ ਜਾਂਦਾ ਆਪਣਾ
ਮਤਲਬ ਦੋਨੋ ਦਾ ਖਰਚਾ ਮਤਲਬ ਦੋਨੋ ਜ ਗੱਲ ਕਰੀਏ ਦੋ ਉਹਨਾਂ ਦੇ ਖਰਚਿਆਂ ਵਿੱਚੋਂ ਜ਼ਿਆਦਾ ਖਰਚਾ ਤੁਹਾਨੂੰ ਕੀ ਲੱਗਦਾ। ਕਿਦਾਂ ਹੁੰਦਾ ਐ।
ਅ ਪੈਟਰੋਲ ਵਾਲੀ ਸਕੂਟਰੀ ਦਾ, ਪੈਟਰੋਲ ਵਾਲੀ ਸਕੂਟਰੀ ਦੇਖੋ, ਇੱਕ ਤਾਂ ਲੱਖਾਂ ਦੇ ਹਿਸਾਬ ਨਾਲ ਮਿਲਦੀ ਹੈ ਛਿਆਨਵੇਂ ਸਤਾਨਵੇਂ ਹਜ਼ਾਰ ਦੀ ਹੈਗੀ ਹੈ, ਫਿਰ ਉਸ ਤੋਂ ਬਾਅਦ ਆਪਣਾ ਇਹਦੇ ਵਿਚਾਰ ਦੀ ਵੀ ਲੋੜ ਹੈਗੀ। ਲਾਇਸੈਂਸ ਦੀ ਵੀ ਲੋੜ ਹੈਗੀ ਹੈ ਪੋ ਵੀ ਬਣਾਣਾ ਪੈਂਦਾ ਹੈ, ਅਗਰ ਇਹਨ ਚੀਜ਼ਾਂ ਨਹੀਂ ਬਣਾਵਾਂਗੇ। ਸਾਡਾ ਪੁਲਿਸ ਚਲਾਨ ਕੱਟ ਦੇਗੀ ਜੇ ਅਗਰ ਸੜਕ ਇੱਕ ਦੋ ਡਾਕੂਮੈਂਟਸ ਨਹੀਂ ਹੈਗੇ ਨਾ, ਤੇ ਉਹਨਾਂ ਨੇ ਸਕੂਟਰੀ ਬੋਂਡ ਕਰਦੇ ਨੇ ਤੁਹਾਡੀ, ਤੇ ਉਹਨਾਂ ਨੇ ਆਪਣੇ ਕੋਲ ਜ ਤ ਕਰ ਲੈਣੀ ਹੈ। ਫਿਰ ਪੈਸੇ ਦੇ ਕੇ, ਲੈ ਕੇ, ਛੁਡਵਾ ਕੇ ਆਉ।
ਹਮ। ਇੱਕ ਤਾਂ ਇਹ ਹੁੰਦਾ ਨਾ ਕਿ ਅ ਪੈਟਰੋਲ ਵਾਲੇ ਹੁੰਦੇ ਆ ਕਿ ਹਾਂ ਬੱਚੇ ਛੋਟੇ ਬੱਚੇ ਹੁੰਦੇ ਨੇ ਤਾਂ ਪੁਲਿਸ ਵਗੈਰਾ ਕਦੇ ਰੋਕ ਕੇ ਬੱਚਿਆਂ ਨੂੰ ਕਹਿੰਦੀ ਹੈ ਕਿ ਹਾਂ ਤੁਹਾਡਾ ਲਾਇਸੈਂਸ ਵਗੈਰਾ ਕਿੱਥੇ ਹੈ। ਤੇ ਮਤਲਬ ਅਦਕ, ਇਹਦਾ ਇਹ ਫਾਇਦਾ ਹੀ ਲਗ ਦਾ ਕਿ ਮਤਲਬ ਕੋਈ ਵੀ ਚਲਾ ਸਕਦਾੱ ਬੱਚਾ ਤੋਂ ਬੱਚਾ, ਵੱਡੇ ਤੋਂ ਵੱਡਾ ਬੁੱਢਾ ਵੀ ਚਲਾ ਸਕਦਾ ਨੇ ਬਜ਼ੁਰਗ ਲੋਕ ਵੀ ਚਲਾ ਸਕਦੇ ਨੇ। ਹਾਂ, ਹਲਕੀ ਵੀ ਹੁੰਦੀ ਹੈ। ਬਿਲਕੁਲ, ਪੈਟਰੋਲ ਵਾਲੀ ਉਹ ਹੋਗੀ ਕਿ ਹਾਂ ਜਿਹਨਾਂ ਨੂੰ ਪੂਰੀ ਉਹ ਹੈ ਕਿ ਇਹ ਚਲਾਉਂਦੇ ਰਹਿੰਦੇ ਜਿਹਨਾਂ ਨੂੰ ਸਗੀ ਉਹੀ ਅੱਛੇ ਤਰੀਕੇ ਨਾਲ ਚਲਾ ਸਕਦੇ ਨੇ। ਜਿਹਨਾਂ ਨੇ ਨਈ- ਨਈ ਸਿੱਖੀ ਏ ਉਹਨਾਂ ਇਲੈਕਟ੍ਰਿਕਲ
ਬਹੁਤ ਬੈਸਟ ਹੈ ਜੀ, ਨਾਲੇ ਪੈਟਰੋਲ ਦਾ ਬੰਦਾ ਬਚ ਜਾਂਦਾ ਏਧਰ-ੳਦਰ ਦੁਆਰਾ- ਦੁਆਰਾ ਬਾਰ ਖੜਨ ਨਾਲੋਂ, ਪੈਟਰੋਲ ਦਾ ਖਰਚਾ ਬਚ ਜਾਂਦਾ। ਇਹ ਚੀਜ਼ ਆ ਜਾਂਦੀ ਹੈ। ਸਭ ਤੋਂ ਬੈਸਟ ਰਹਿੰਦਾ ਹੈ।
ਤੇ ਹੋਰ, ਜਿਵੇਂ ਸ਼ਹਿਰ ਦੇ ਜਿਵੇਂ ਅੰਦਰ ਮੰਨ ਲਓ ਆਪਾਂ ਨੋਰਮਲ ਜ ਮੰਨ ਲਓ, ਘਰ ਦੇ ਨੇੜੇ ਹੀ ਹੈਗਾ ਕੰਮ, ਵੀਹ- ਕਿਲੋਮੀਟਰ ਅਸੀਂ ਮੰਨ ਲਓ ਚ ਚਲਾ ਰਹੇ ਆ ਲਾ ਰਹੇ ਹਾਂ, ਤੱਕ ਚਲਾ ਰਹੇ ਹਾਂ। ਤਾਂ ਤਾਂ ਤੁਹਾਨੂੰ ਪੈਟਰੋਲ ਵਾਲੀ ਰਹਿਣੀ ਠੀਕ ਰਹੇਗੀ ਯਾ ਇਲੈਕਟ੍ਰਕਲ ਕਿਉਂ ਕਿ ਘੱਟ ਸਫ਼ਰ ਹੈਗਾ ਉਹਦੇ ਅਕੋਰਡਿੰਗ
ਕੀ ਇੱਕ ਵਾਰ ਤੁਸੀਂ ਰਾਤੀ ਸਾਰਾ ਰਾਤ ਚਾਰਜ ਕਰੋਗੇ ਨਾ ਤੇ ਇਹ ਸਾਨੂੰ ਰੋਜ਼ ਦੀ ਸੱਠ- ਕਿਲੋਮੀਟਰ, ਪੈਂਹਠ- ਕਿਲੋਮੀਟਰ ਤੁਹਾਨੂੰ ਐਵਰੇਜ ਦੇਗੀ। ਨਵੀਂ ਸਕੂਟਰੀ ਉਸ ਤੋਂ ਬਾਅਦ ਜਦੋਂ ਸਾਲ ਹੋ ਜਾਂਦਾ। ਫਿਰ ਤੁਹਾਨੂੰ ਪੰਜਾਹ- ਪਚਵੰਜਾ ਦੀ ਐਵਰੇਜ ਦਿੰਦੀ ਹੈ ਆਰਾਮ ਨਾਲ, ਤੁਸੀਂ ਜਿੱਦਾਂ ਮਰਜੀ ਲੋਕਲ ਇਧਰ- ਉਧਰ ਲੈਜੋ ਆਪਣੇ ਸਾਰੇ ਕਾਰਜ ਪੂਰੇ ਕਰੋ, ਆਰਾਮ ਨਾਲ ਸਹੀ ਚੱਲਦੀ ਹੈ। ਅਤੇ ਪੈਟਰੋਲ ਜਿਵੇਂ ਆਪਾਂ ਜ ਰੋਜ਼ ਆਪਾਂ ਤੀਹ ਕਿਲੋਮੀਟਰ ਪੈਂਤੀ ਕਿਲੋਮੀਟਰ ਸਾਡੇ ਸਕੂਟਰ ਚਲਦੀ ਹੋਵੇ ਆਪਾਂ ਪੈਟਰੋਲ ਵਾਲੀ ਲੈ ਲਈਏ ਤੇ ਸਾਡਾ ਪੈਟਰੋਲ ਕਿੱਥੇ ਗਿਆ ਸ ਸੌ ਰੁਪਏ ਦਾ ਪੈਟਰੋਲ ਪਾਉਂਦੇ ਹਾਂ ਸਾਰਾ ਅੱਠ ਕਿਲੋਮੀਟਰ ਨੌ ਕਿਲੋਮੀਟਰ ਚੱਲਦਾ ਦ ਨਵਬੀ ਸਕੂਟਰੀ ਦੇ ਵਿੱਚ ਅਗਰ ਪੁਰਾਣੀ ਸਕੂਟੀ ਹੋ ਜਾਵੇ ਚਾਰ ਕਿੱਲੋ ਪੰਜ ਮੱਲ ਪੰਜ ਕਿਲੋਮੀਟਰ ਦੀ ਐਵਰੇਜ ਰਹਿ ਜਾਂਦੀ ਹੈ ਉਹ ਫੇਿਰ ਤੁਹਾਨੂੰ ਪਤਾ ਦੇਖੋ ਤੁਸੀਂ ਇਹਨੂੰ ਕੈਲਕੂਲੇਟ ਕਰਕੇ ਦੇਖੋ ਪੈਟਰੋਲ ਦਾ ਕਿੰਨਾ ਖਰਚਾ ਪੈ ਰਿਹਾ ਤੇ ਹੋਰ ਬਿਜਲੀ ਦਾ ਦਸ ਰੁਪਏ ਦਾ ਬੈਨੀਫਿਟ ਨਾ ਭੈਣ ਜੀ ਹਾਂ ਮੈਂ ਤਾਂ ਇਹੀ ਸੁਜੈਸਟ ਕਰਾਂਗੀ ਮੈਂ ਤਾਂ ਸਭ ਨੂੰ ਇਹੀ ਕਹਿੰਦੀ ਹੁੰਦੀ ਹਾਂ ਤੁਸੀਂ ਬਸ ਸਕੂਟਰੀ ਲੈਣੀ ਹੈ ਅਤੇ ਬਿਜਲੀ ਵਾਲੀ ਸਕੂਟਰੀ ਲੈਣਾ
ਹਮ ਕਿ ਫਾਇਦਾ
ਫਾਇਦੇ ਬਹੁਤ ਜਿਆਦਾ ਨੇ ਫਿਰ ਡਾਕੂਮੈਂਟਸ ਦੀ ਇਨੀ ਲੋੜ ਨਹੀਂ ਪੈਂਦੀ ਔਰ ਇਹਦੇ ਚ ਪਲਸ ਪੁਆਇੰਟ ਇਹ ਵੀ ਹੈਗਾ ਹੈ ਕਿ ਜਿਹੜਾ ਜਦੋਂ ਆਪਾਂ ਸਕੂਟਰੀ ਲੈਂਦੇ ਹਾਂ ਨਾ ਸਾਡੇ ਜਿਹੜੇ ਇੰਡੀਕੇਟਰ ਬ ਜਰ ਨਹੀਂ ਬਜ਼ਰ ਇੰਡੀਕੇਟਰ ਲੈਫਟ ਦਬਾਵਾਂਗੇ ਤਾਂ ਲੈਫਟ ਸਾਈਡ ਤੇ ਬਜ਼ਰ ਵਜੇਗਾ ਪਿਛਲੇ ਵਾਰ ਇਹਨੂੰ ਇੰਟੀਮੇਸ਼ਨ ਮਿਲ ਜਾਂਦੀ ਹੈ ਕਿ ਸਕੂਟਰੀ ਟਰਨ ਕਰਨ ਲੱਗੇ ਰਾਈਟ ਸਾਈਡ ਜਾਣਾ ਹੈ ਤੇ ਫਿਰ ਅਸੀਂ ਇੰਡੀਕੇਟਡ ਰਾਈਟ ਸਾਈਡ ਕਰ ਦਾਂਗੇ ਉਹ ਇੰਟੀਮੇਸ਼ਨ ਹੋ ਜਾਂਦੀ ਪਿਛਲੇ ਵੱਲਿਆਂ ਨੂੰ ਹੁਣ ਸਕੂਟਰੀ ਨੇ ਰਾਈਟ ਸਾਈਡ ਟਰਨ ਕਰਨਾ। ਤੇ ਉਹ ਫਿਰ ਪਿਛਲੇ ਵਾਲਾ ਆਪਣੀ ਸਪੀਡ, ਸੇਫਟੀ ਵੀ ਵਧੀਆ ਫਿਰ ਇਹਦੇ ਵਿੱਚ ਭੈਣ ਜੀ ਸਭ ਤੋਂ ਪਲੱਸ ਪੁਆਇੰਟ ਇਹ ਵੀ ਹੈਗਾ। ਹੈਲਮੇਟ ਦੀ ਲੋੜ ਨਹੀਂ ਪੈਂਦੀ ਬਿਜਲੀ ਵਾਲੀ ਸਕੂਟਰੀ ਦੇ ਵਿੱਚ ਸਕੂਟਰੀ ਵਾਲੇ ਅਹ ਕਿਆ ਨਾਮ ਹੈ ਪੈਟਰੋਲ ਵਾਲੀ ਸਕੂਟਰੀ ਤੁਸੀਂ ਚਲਾਓਗੇ ਉਹਦੇ ਤੇ ਹੈਲਮੇਟ ਕੰਪਲਸਰੀ ਹੈ ਤੁਸੀਂ ਹੈਲਮੇਟ ਨਹੀਂ ਪਾਇਆ ਹੋਏਗਾ ਨਾ ਤੇ ਪੁਲਿਸ ਨਾ ਤੁਹਾਨੂੰ ਉੱਥੇ ਹੀ ਰੋਕ ਕੇ ਤੁਹਾਡਾ ਚਲਾਨ ਕੱਟ ਦੇਣਾ।
ਹਾਂ ਬਿਲਕੁਲ।
ਫੇਰ ਜੇ ਉਹਨਾਂ ਨੇ ਇੱਕ ਹੈਲਮਟ ਪਿੱਛੇ ਤੁਹਾਨੂੰ ਰੋਕ ਲਿੱਤਾ ਉਹਨਾਂ ਨੇ ਕਹਿਣਾ ਲਿਆਓ ਜੀ ਆਰ ਸੀ ਦਿਖਾਓ ਹੁਣ ਸਾਨੂੰ ਇੰਸ਼ੋਰੈਂਸ ਦਿਖਾਓ। ਪੋਲਿਊਸ਼ਨ ਕਰਾਇਆ ਕਿ ਨਹੀਂ ਕਰਾਇਆ ਤੁਸੀਂ, ਲਾਇਸੈਂਸ ਦਿਖਾਓ ਉਹ ਫਿਰ ਸਾਰਾ ਰਗੜੇ ਆ ਜਾਂਦਾ ਇੱਕੋ ਵਾਰੀ।
ਆਹੋ ਬਿਲਕੁਲ।
ਤੇ ਜਿਹੜੀ ਬਿਜਲੀ ਸਕੂਟਰੀ ਉਹ ਤੇ ਤੁਹਾਨੂੰ ਕਿਸੇ ਨੇ ਰੋਕਣਾਈ ਨੀ ਫੜਨਾ ਹੀ ਨੀ ਉਹਨਾਂ ਨੇ ਕਹਿਣਾ ਜਾਓ ਜਿੱਥੇ ਜਾਂਦੀ ਹੈ। ਇਹ ਚੀਜ਼ ਰਹਿੰਦੀ ਹੈ ਸਾਨੂੰ ਤਾਂ ਇਹੀ ਬੈਸਟ ਰਹਿੰਦੀ ਹੈਗੀ ਹੈ ਤੁਸੀਂ ਵੀ ਜਦੋਂ ਭੈਣ ਜੀ ਸਕੂਟਰੀ ਲੋ ਗੇ ਨਾ ਮੈਂ ਤਾਂ ਕਹਿਣੀ ਹਾਂ ਬਸ ਬਿਜਲੀ ਵਾਲੀ
ਹਾਂ ਬਸ ਮੈਂ ਇਹੀ ਲੈਣੀ ਹੋਗੀ ਫਾਇਦੇ ਇੰਨੇ ਹੀ ਹੈਗੇ ਇਹਨਾਂ ਦੇ। ਕਾਫ਼ੀ ਫਾਇਦੇ ਨੇ ਚਲੋ ਕਾਫੀ ਵਧੀਆ ਸਲਾਹ ਦਿੱਤੀ ਤੁਸੀਂ ਮੈਨੂੰ ਇਸ ਬਾਰੇ ਪਤਾ ਨੀ ਸੀ ਕਾਫ਼ੀ ਨੌਲੇਜ ਦੇਤੀ ਚਲੋ ਠੀਕ ਹੈ ਜੀ, ਠੀਕ ਹੈ ਜੀ ਓਕੇ ਜੀ ਓਕੇ।
ਸਤਿ ਸ਼੍ਰੀ ਅਕਾਲ।